ਸਤਿ ਸ਼੍ਰੀ ਅਕਾਲ ਭਾ ਸਤਿ ਸ੍ਰੀ ਅਕਾਲ ਭਾਜੀ। ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਠੀਕ ਸਭ।
ਵਧੀਆ ਵਧੀਆ ਬਸ ਤੁਸੀਂ ਸੁਣਾਓ। ਹੋਰ ਮੈਂ ਤੁਹਾਡੇ ਨਾਲ ਇੱਕ, ਬਸ ਬੈਠੇ ਹੋਏ ਆ। ਮੈਂ ਤੁਹਾਡੇ ਨਾਲ ਇੱਕ ਐਜੂਕੇਸ਼ਨ ਟੋਪਿਕ ਤੇ ਗੱਲ ਕਰਨੀ ਸੀ ਕਿ ਸਾਡੇ ਇੱਥੇ ਐਜੂਕੇਸ਼ਨ ਕਿਵੇਂ ਚੱਲ ਰਹੀ ਅੱਜ ਕੱਲ੍ਹ ਬੱਚੇ ਅੱਜ ਕੱਲ੍ਹ ਪੜ੍ਹ ਰਹੇ ਨਹੀਂ ਪੜ੍ਹ ਰਹੇ ਯੂਥ ਦੇ ਬਾਰੇ। ਅੱਜ ਕੱਲ੍ਹ ਦਾ ਯੂਥ ਨੇ ਜਿਵੇਂ ਸਾਡਾ ਐਜੂਕੇਸ਼ਨ ਦੇ ਬਾਰੇ ਬਿਲਕੁਲ ਧਿਆਨ ਨਹੀਂ ਆ ਸਕਦਾ ਯੂਥ ਦਾ। ਸਾਰੇ ਦਸਵੀਂ ਬਾਰਵੀਂ। ਦਸਵੀਂ ਬਾਰਵੀਂ ਕਰਕੇ ਸਿੱਧਾ ਬਾਹਰ ਹੀ ਜਾਣ ਸੋਚਦੇ ਨੇ ਹੈ ਨੀ।
ਮੇਨ ਗੱਲ ਫੇਰ ਉਹੀ ਗੱਲ ਆਉਂਦੀ ਨਾ ਬਾਹਰ ਜਾ ਕੇ ਉਹਨਾ ਨੇ ਪੜ੍ਹਨਾ ਈ ਹੈ।
ਹਾਂ
ਉਹ-ਉਹੋਂ-ਉਹ ਲੋਂਂਗ ਟਾਈਮ ਵੇਖ ਰਿਹਾ ਹਾਂ। ਉਹ ਲੋਂਂਗ ਟਾਈਮ ਦਾ ਸੋਚ ਕੇ ਜਾ ਰਿਹਾ ਕਿ। ਕੋਈ ਵੀ ਮੰਨ ਲਓ ਬਈ। ਪੈਸਾ, ਚਾਹੀਦਾ ਪੈਸਾ ਹੀ ਹੈ, ਕੁਛ ਹੀ ਕਰ ਲਉ ਤੁਸੀਂ। ਲਾਈਫ 'ਚ। ਹੁਣ ਆਪਾਂ ਪੜ੍ਹਦੇ ਕਿਦੇ ਵਾਸਤੇ। ਪਏ ਹਾਂ। ਇੱਕ ਨੋਰਮਲ ਜਿਨੀ ਬੰਦੇ ਨੂੰ ਨੌਲੇਜ ਚਾਹੀਦੀ। ਉਹ ਬੰਦਾ ਦਸਵੀਂ ਤੱਕ ਵੀ ਲੈ ਲੈਂਦਾ।
ਹਾਂਜੀ, ਜਿੰਨੀ ਨੌਲੇਜ ਹੈ। ਸਹੀ ਗੱਲ ਹੈ ਪਰ ਪੜ੍ਹਾਈ। ਵੈਸੇ ਪੜ੍ਹਾਈ ਤੋਂ ਬਿਨਾਂ ਕੋਈ ਜ਼ਿੰਦਗੀ ਨੀ ਹੈਗੀ, ਪਹਿਲੇ- ਪਹਿਲੇ ਲੋਕ ਹੈਗੇ ਸੀ ਜਿਹੜੇ।
ਕਹਿਣ ਦੀ ਗੱਲਾਂ ਜ ਪੜ੍ਹਦੇ ਪੜ੍ਹਦੇ ਨਹੀਂ ਸੀ ਤੇ ਤਾਂ ਵੀ ਉਹਨਾਂ ਨੂੰ ਨਾ।
ਮੁੰਡੇ ਜ ਹੈਗੀ ਸੀ ਹੈਗੀ ਸੀ ਹਾਂ ਉੱਥੇ ਕੰਮ ਕਰਕੇ ਜਿ ਜਿਵੇਂ ਹੁੰਦੇ ਤੇ ਉਹਨਾਂ ਨੂੰ ਪ੍ਰਤੀ ਨੌਲੇਜ ਤੇ।
ਨੌਲੇਜ ਨਾ ਦੁਨੀਆਂਦਾਰੀ ਤੋਂ ਮਿਲਦੀ ਹੈ ਸਟੱਡੀ ਤੋਂ ਨਹੀਂ ਹੁਣ ਆਪਾ ਕਿਤਾਬਾਂ। ਪੜ੍ਹਦੇ ਕੀ ਪਏ ਆ। ਇਹ ਗੱਲ ਤੁਸੀਂ ਆਪੇ ਸੋਚੋ ਮੰਨ ਲਓ ਹਿੰਦੀ ਦੀ ਕਿਤਾਬ ਹੈ। ਸਾਨੂੰ- ਕਿਸੇ ਬਾਰੇ ਥੋੜ੍ਹੀ ਪੜ੍ਹਾ ਰਹੇ ਆ ਐਵੇਂ ਲੈਸਨ ਤੇ ਪੜ੍ਹਾ ਰਿਹਾ ਸਾਨੂੰ।
ਸਹੀ ਗੱਲ ਹੈ ਕੋਈ।
ਇੰਗਲਿਸ਼ ਵਿੱਚ ਵੀ ਐਵੇਂ ਹੀ ਹੋ ਰਿਹਾ ਕਿਸੇ ਬਾਰੇ ਥੋੜ੍ਹੀ। ਹੁਣ ਹਿਸਟਰੀ ਸਾਡੀ ਹਿਸਟਰੀ ਹੈ। ਜਿਹੜੀ ਆ ਜਿਹੜੀ ਤੇ ਕਿਤਾਬਾਂ ਲੱਗਦੀਆਂ ਉਹਦੇ ਚ ਸਾਨੂੰ ਬਾਬਰ ਵਗੈਰਾ ਦੇ ਬਾਰੇ। ਪੜ੍ਹਾਈ ਜਾ ਰਹੇ ਨੇ ਨਾ ਸਾਡਾ ਕੋਈ ਲੈਣ ਦੇਣ ਹੀ ਨਹੀਂ ਹੈ।
ਉਹ ਬਸ ਪੁਰਾਣੀ ਗੱਲਾਂ ਦੱਸਦੇ ਨੇ ਪੁਰਾਣੀ ਪੁਰਾਣੇ ਸਾਡੇ ਰਾਜੇ ਕਿਵੇ ਜੇਹੇ ਸੀ ਬਸ।
ਨਹੀਂ ਆਪਾਂ ਰਾਜਿਆਂ ਤੋਂ ਕੀ ਲੈਣਾ ਹੈ ਯਾ ਤੇ ਸਾਨੂੰ ਆਪਣੇ ਇ ਆਪਣੇ ਇੰਡੀਆ ਦੀ ਕੁਛ।
ਯੂਥ ਬਾਰੇ ਹਾਂ ਕੀ ਉਹ ਕੀ ਅੱਛਾ ਸਾਡੇ ਚੱਲ ਰਿਹਾ ਸਾਡੇ ਇੱਥੇ ਕੀ ਚੱਲ ਰਿਹਾ ਲੇਟੈਸਟ। ਲੇਟੈਸਟ ਚੀਜਾ ਕੋਈ ਨਹੀ ਪੜਾਉਂਦੇ।
ਹਾਂ ਆਪਣੇ ਏਥੇ ਦਾ ਗਿਆਨ ਨੀ ਦਿੰਦੇ ਸਾਨੂੰ। ਜੋ ਮਤਲਬ ਅੱਜ ਦੇ ਟਾਈਮ ਲੋਕਾਂ ਨੂੰ ਹੋਣਾ ਚਾਹੀਦਾ ਹੈ ਉਹ ਗਿਆਨ ਨੀ ਦਿੰਦੇ।
ਅੱਜ ਕੱਲ੍ਹ ਦੇ ਬੱਚੇ ਤਾਂ ਬਹੁਤ ਜ਼ਿਆਦਾ ਪੜ੍ਹਾਈਆਂ ਕਰ ਰਹੇ ਨੇ ਸਾਰੇ ਪੇਪਰ ਕਲੀਅਰ ਕਰਨ ਦੀ ਸੋਚਦੇ ਨੇ। ਕਿੰਨੀ ਵਧੀਆ ਤੋਂ ਵਧੀਆ ਨੌਕਰੀ ਜੋਬ ਲੱਭ ਸਕਦੇ ਨੇ ਹਨਾ ਜੀ।
ਹਾਂਜੀ ਉਹ ਨਾਲੇ ਇੰਡੀਆ ਦੀ ਨਾ ਸਰਕਾਰ ਥੋੜੀ ਸਹੀ ਜਿਹੀ। ਸ਼ਿਕਸ਼ਾ ਸਹੀ ਨਹੀਂ ਹੈ।
ਹਾਂ ਉਹ ਵੀ ਪੈਹੇ ਦੇ ਪੈਹੇ ਨਾਲ ਖਰੀਦ ਲੈਂਦੇ ਨੇ ਜਿਵੇਂ ਬੰਦੇ ਪੇਪਰ ਹੈਗਾ ਜਿਵੇਂ।
ਹੁਣ ਸਾਡੇ ਇੱਥੇ ਵੀ ਪ੍ਰੋਟੈਸਟ ਚੱਲ ਰਿਹਾ ਸਕੂਲ ਦੀ ਕਿਤਾਬਾਂ ਇੰਨੀਆਂ ਮਹਿੰਗੀਆਂ ਕੀਤੀ ਦੀਆਂ।
ਸਹੀ ਗੱਲ ਹੈ ਪੰਜ ਹਜ਼ਾਰ ਰੁਪਏ ਤੇ ਫੀਸ ਵੀਸ ਹੋਈ ਪਈ ਮਹੀਨੇ ਦੀ।
ਚਲੋ ਫੀਸ ਤੇ ਚਲੋ ਟੀਚਰਾਂ ਦੀ ਵੀ ਕੱਢਣੀ ਹੈ ਸਭ ਕੁੱਛ ਵੇਖਣਾ ਤੇ ਪਰ। ਜਿਹੜੀ ਇਹ ਚੀਜ਼ ਕਿਤਾਬਾਂ ਤੇ ਜਿਹੜੀ ਕਿਤਾਬਾਂ ਤੇ ਥੋੜੀ ਸਸਤੀ। ਰੱਖਣੀ ਚਾਹੀਦੀ ਨਾ ਉਹਨੀ ਇੱਕ ਪੇਰੈਂਟਸ ਵਿਚ। ਸੱਤ ਸੱਤ ਹਜ਼ਾਰ ਦੀ ਬੂਕਾਂ ਥੋੜੀ ਦਵਾਏਗਾ। ਮੰਨ ਲਓ ਦੋ ਬੱਚੇ ਪੜਦੇ ਪਏ ਨੇ ਓਹ ਚੌਦਾਂ, ਚੌਦਾਂ ਹਜ਼ਾਰ ਰਪਏ ਤੋ ਉਇਓ ਖਰਚਣੇ ਪੈ ਰਿਹਾ ਹਰ ਸਾਲ।
ਹਾਂ, ਚੌਦਾਂ ਹਜਾਰ ਮਹੀਨੇ ਦੇ ਮਹੀਨੇ।
ਹਜ਼ਾਰ ਤੋਂ ਹਜ਼ਾਰ ਰੁਪਏ ਦੀ ਕਿਤਾਬਾਂ ਆਉਣ ਤੇ ਬੰਦਾ ਲੈ ਵੀ ਲੈਂਦਾ ਹੈ।
ਪੰਜ ਹਜ਼ਾਰ ਦੀ ਕਿਤਾਬਾਂ ਘੱਟੋ ਘੱਟ।
ਹਰ ਸਾਲ ਕਿਤਾਬਾਂ ਬਦਲ ਦਿੰਦੇ ਆ ਜਾਂ ਤਾਂ ਬੰਦਾ ਪੁਰਾਣੀ ਲੈ ਲੇ।
ਪੁਰਾਣੀਆਂ ਵੀ ਨਹੀਂ ਲੈ ਸਕਦੇ ਜਿਵੇਂ।
ਤੇ ਜਿਹੜੀ ਐਨ ਸੀ ਆਰ ਟੀ ਬੁੱਕ ਹੁੰਦੀਆਂ ਉਹ ਤੇ ਹੁੰਦੀਆਂ ਸਸਤੀਆਂ ਤੇ ਇਹ ਸਮਝ ਨੀ ਆਉਂਦੀ। ਤੇ ਮਹਿੰਗੀ ਕਾਤੇ ਵੇਚੀ ਜਾਂਦੇ ਪਏ ਆ।
ਹਮ ਅੱਸੀ ਅਸੀ ਨੱਬੇ ਰੁਪਏ ਦੀ ਹੁੰਦੀਆਂ। ਐਨ ਸੀ ਆਰ ਟੀ ਐਨ ਸੀ ਆਰ ਟੀ ਚਲੋ ਦਸਵੀਂ ਬਾਰਵੀਂ ਦੀ ਗੱਲ ਲੀਏ ਦਸਵੀ ਬਾਰਵੀ ਚ ਚੱਲਦੀ ਐਨ ਸੀ ਆਰ ਟੀ ਆ। ਜੋ ਛੋਟੀ ਕਲਾਸਾਂ ਨੇ ਉਹ ਉਹ ਵੀ ਆਪਣੀ ਬੁੱਕ ਛਪਾਣ ਲੱਗ ਪਏ ਆਪਣੀ ਬੁੱਕਾਂ
ਹਾਂ ਨਹੀਂ ਵੈਸੇ ਰੂਲ ਹੈਗਾ ਕਿ ਐਨ ਸੀ ਆਰ ਟੀ ਬੁੱਕ ਚੱਲਣਗੀਆਂ।
ਉਹ ਦੱਸਵੀ ਬਾਰਵੀਂ ਚ
ਉਹ ਹਾਂ ਸਾਰਿਆਂ ਨਹੀਂ ਸਾਰਿਆਂ ਚ ਹੀ ਹੈਗਾ ਮੇਰੀ ਖਿਆਲ ਜਦੋ ਆਪਾ ਸੀਕਸ ਸੈਵਨ ਇਚ ਸੀ ਤਾਂ ਵੀ ਸਕੂਲੇ ਛਾਪੇ ਵਗੈਰਾ ਪੈਦੇ ਸੀਗੇ। ਟੀਚਰਾਂ ਮਨਾ ਕਰਦੀਆਂ ਸੀ ਬਈ ਕੋਈ ਹੈਲਪ ਲਈ ਉਹ ਨੀ ਲੈ ਕੇ ਆਣੀ
ਹਾਂ ਹੈਲਪ ਬੁੱਕ ਨੀ ਲੈਣੀ ਸਹੀ ਗੱਲ ਏ ਪਰ
ਹੈਲਪ ਬੁਕ ਬੱਚਾ ਲਏ ਹੀ ਕਿਉਂ ਅਗਰ ਉਹਨੂੰ ਸਕੂਲ ਸਹੀ ਮਿਲ ਜੇ ਏਜੂਕੇਸ਼ਨ।
ਐਜੂਕੇਸ਼ਨ ਜੇ ਸਹੀ ਮਿਲਦੀ ਨੋਟਸ ਵਧੀਆ ਬਣ ਜਾਓਗੇ ਤੇ ਫੇਰ ਲਏ ਕਿਓ ਐਜੂਕੇਸ਼ਨ ਵੈਸੇ ਐਜੂਕੇਸ਼ਨ ਅਜ ਕਲ ਦੇ ਔਨ ਔਨਲਾਈਨ ਔਨਲਾਈਨ ਲੈਂਦੇ ਭਾਜੀ ਓਫਲਾਈਨ
ਅਜ ਕੱਲ ਨਾ ਰਿਸ਼ਵਤਤ ਬੜੀ ਚੱਲਣ ਲੱਗੀਆਂ ਜਾਣਕਾਰੀਆਂ ਮੈਡਮਾਂ ਈ ਬੱਚ
ਪੇਪਰ ਪਾਸ ਪਾਸ ਆਪਣੇ ਆਪ ਕਰਾ ਦਿੰਦੀਆਂ ਨੇ।
ਜਿਹੜਾ ਜਾਂਦੀ ਉਹਨੂੰ ਆ ਜਿਹੜਾ ਜਾਂਦੀ ਆ ਉਹਨਾਂ ਨੂੰ ਕਹਿੰਦੀ ਆ ਬਈ ਘਰ ਆ ਜਾਣਾ ਪੇ ਆਪਾਂ ਠੀਕ ਕਰਦੇ ਣਾ ਆਪਣਾ
ਤੇ ਬੱਚਿਆਂ ਨੇ ਕਾਦਾ ਪੜ੍ਹਨਾ ਉਹਨਾਂ ਨੇ ਕਹਿਣਾ ਬਸ ਹੋ ਤੇ ਜਾਣਾ ਸਾਡਾ ਕੰਮ।
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਏ ਬੱਚੇ ਕੀ ਕਰਨਾ ਪੇਪਰ ਖਾਲੀ ਛੱਡ ਕੇ ਆਨੇ ਨੇ
ਛੱਡ ਆਉਣੀ ਆ ਤੇ ਜਿਹੜਾ ਉਹਨਾ ਨੂੰ ਫੇਰ ਟੈਨਸ਼ਨ ਹੀ ਨੀ ਆ ਬਾਅਦ ਚੋਂ ਪਤਾ ਬਾਅਦ ਸਾਨੂੰ ਮਿਲ ਜਾਣਾ ਹੈ। ਤੇ ਆਰਾਮ ਨਾਲ - ਲਾਗੇ ਆਪਾਂ ਜ਼ਰੂਰੀ ਹੁਣ ਕਰਨਾ ਨਾਲੇ ਅੱਜ ਕੱਲ ਪੜ੍ਹਨ ਜਾਂਦੇ ਨਹੀਂ ਕੋਈ ਬੱਚਾ ਸਾਰੇ ਐਵੇਂ ਈ ਬਸ
ਆਵਾਰਾ ਗਰਦੀ ਸਹੀ ਗੱਲ ਅੱਜ ਕੱਲ ਦਾ ਯੂਥ ਇ ਲੱਗਿਆ ਦਾ ਐ।
ਕੋਲਜਾਂ ਚ ਚੱਲ ਜੋ‌ ਬ ਕੁੜੀ ਮੁੰਡੇ ਕੁੜੀ ਮੁੰਡੇ ਈ ਬੈਠੇ ਦੇ ਆਂ
ਹਾਂਜੀ ਹਾਂਜੀ ਅੱਜ ਕੱਲ ਤਾਂ ਬਸ ਯੂ
ਕੋਲੇਜ ਵਿੱਚ ਵੀ ਕੋਈ ਫਾਇਦਾ ਨਹੀਂ ਬਾਹਰ ਮੁੰਡਿਆਂ ਦਾ ਢੇਰ ਲੱਗਿਆ ਦਾ ਹੁੰਦਾ।
ਹਾਂਜੀ ਹਾਂਜੀ
ਗ਼ਲਤ ਕੁੜੀਆਂ ਵੀ ਬਹੁ ਇਕ ਹਾਥ ਨਾ ਤਾੜੀ ਨੀ ਨਾ ਵਜਦੀ ਦੋਨੋਂ ਹੱਥਾਂ ਨਾਲ ਵਜਦੀਆ ਤਾੜੀਆਂ ਵੀ।
ਐਤੇ ਕਹਿਣ ਦੀ ਗੱਲਾਂ ਜੇ ਮੁੰਡਾ ਗਲਤ ਏ
ਹਾਂਜੀ ਹਾਂਜੀ ਹਾਂਜੀ।
ਐਜੂਕੇਸ਼ਨ ਦਾ ਤੇ ਬਹਾਨਾ ਬਣਾਇਆ ਹੋਇਆ ਦਾ ਏ ਬੱਚਿਆਂ ਨੇ ਕਿ ਆਪਾਂ ਓਹ ਕੋਲੇਜ ਜਾਣਾ ਇਹ ਕੋਲੇਜ ਜਾਣਾ। ਤੇ ਮਾਂ ਪਿਓ ਵਿਸ਼ਵਾਸ ਕਰਕੇ ਭੇਜ ਦਿੰਦੇ ਆ।
ਘਰ ਪਤਾ ਨੀ ਬਾਅਦ ਚ ਪਤਾ ਨੀ ਕੀ ਕਰਦੇ ਰਹਿੰਦੇ ਨੇ ਹਨਾ
ਉਹ ਬਾਅਦ 'ਚੋਂ ਫੇਰ ਉਹਨਾਂ ਦਾ ਨਾਂ ਵੀ ਆ ਹੁਣ ਕਈ ਜਿਹੜੇ ਸਹੀ ਹੁੰਦੀਆਂ ਉਹ ਆਪਣੇ ਘਾਰ ਦੱਸਦੇ ਵੀ ਨਹੀ।
ਨਾਮ ਵੀ ਰੋਸ਼ਨ ਕਰਦੇ ਨੇ ਕਈ ਤੇ ਜਿਵੇਂ ਫਸਟ ਫੁਸਟ ਜਿਵੇਂ ਬਾਰਵੀਂ ਚ ਟੋਪ ਕਰਦੇ ਨੇ ਬੱਚੇ ਕਈ ਬੱਚੇ ਨੀਟ ਦਾ ਪੇਪਰ ਕਲੀਅਰ ਕਰ ਲੈਂਦੇ ਨੇ ਬੜੀ ਮਿਹਨਤ ਲੱਗਦੀ ਏ। ਤੁਸੀਂ ਜਿਵੇਂ ਹੁਣ ਗੈ੍ਜੂਏਸ਼ਨ ਦਾ ਲੈਵਲ ਕਿੰਨਾ ਜ਼ਿਆਦਾ ਵੇ ਜਿਵੇਂ ਸੀ ਏ ਹੋ ਗਿਆ ਸੀਏ ਦੇ ਸਾਇੰਨ ਸਾਇੰਨ ਸਾਇੰਨ ਸਾਇੰਨ ਦੇ ਪੰਜ ਹਜ਼ਾਰ ਰੁਪਏ ਨੇ।
ਜਾ ਜਿਆਦਾ ਵੀ ਲ ਲੈਣਿਆ ਉਹਨਾਂ ਦੀ ਮਰਜ਼ੀ ਦੇ ਉਤੇ ਆ
ਆਪ ਆਪਣੀ ਮਿਹਨਤ ਬੜੀ ਹੈ ਇਸੇ ਦਿਨ ਰਾਤ ਬੁੱਡਾ ਹੋ ਜਾਂਦਾ ਬੰਦਾ ਬੁੱਡੋ ਹੋ ਜਾਂਦੇ ਕਈ ਤੇ ਕਈਆਂ ਦੀ ਕਿਸਮਤ ਹੁੰਦੀ ਏ ਕਿਸਮਤ ਹੁੰਦੀ ਬਹੁਤ
ਕਿਸਮਤ ਨੀ ਕਹਿ ਸਕਦੇ ਉਹ ਉਹਨਾਂ ਦੀ ਮਿਹਨਤ ਆਪਣੀ।
ਹਾਂ ਜੇ ਮਿਹਨਤ ਵਧੀਆ ਕਰੇਗਾ ਤੇ ਫਲ ਮਿਲੇਗਾ ਈ।
ਹੂੰ ਕਈਆਂ ਦੇ ਪੈਲੇ ਟੈਮ ਤੇ ਹੁੰਦਾ ਕਈਆ ਪੰਜ-ਪੰਜ 'ਚ ਵੀ ਨਈ ਹੁੰਦਾ।
ਹੂੰ ਸਹੀ ਗੱਲ ਹੈ।
ਕਰਈਅਰ ਦੀ ਡਿਗਰੀ ਲੈ ਕੇ ਬਹਿ ਜਾਂਦੇ ਆ ਬਣ ਜਾਂਦੇ
ਪੂਰੀ-ਪੂਰੀ ਨੂੰ ਬਹੁਤ ਫਾਇਦਾ ਵੈਸੇ ਤੇ ਜ਼ਿਆਦਾ ਪੈਸਾ ਸੀਏ ਲੱਗ ਜਾਂਦਾ ਪਿੱਛੇ
ਮੰਨ ਲੋ ਲੋਨ ਜਿੰਨੇ ਲੈਣਾ ਬਿਨਾਂ-ਬਿਨਾਂ ਸਾਈਨ ਦਾ ਦੇ ਲੋਨ ਪਾਸ ਤੇ ਕੀ ਹੋਯਾ ਤੇ ਉਨੇ ਜਿੰਨੇ ਪਰਸੈਂਟ ਕੈਤਾ। ਇੱਕ ਦੋ ਪਰਸੈਂਟ ਮੈਂ ਲਾਂਗਾ ਉਦੇ ਰਿਚਾਰਜ
ਲੇਟ ਏਨੀ ਬਸ-ਬਸ ਨਾਮ ਦੇ ਪੈਸੇ ਨੇ ਹਨਾ।
ਹਾਂਜੀ ਹੂੰ ਉਹ ਅਗਲੇ ਬੰਦੇ ਨੇ ਪੈਹਾ ਲਾਇਆ ਨਾ। ਪੈਂਲਾ ਆਪਣੇ ਤੋ ਹਰ ਬੰਦਾ ਪੈਹਾ ਆਪਣੇ ਤੇ ਕਿਉ ਲਾਂਦਾ ਪੈਹਾ ਕਮਾਉਣ ਲਈ ਲਾਂਦਾਂ।
ਸਹੀ ਵਿਚ ਮੈਨੂੰ ਪ੍ਰੋਫਿਟ ਹੋਵੇ ਦੁੱਗਣਾ ਤਦ ਈ ਲਾਵਾਂ ਫਾਇਦਾ ਹੋਏਗਾ ਤਦ ਈ ਲਏਗਾ।
ਜੇ ਉਹਨੂੰ ਪੜ੍ਹ ਕੇ ਪੈਹਾ ਹੀ ਨਾ ਹੋਏ ਮਿਲੇਗਾ ਤੇ ਉਹਨੂੰ ਵੀ ਲੋੜ ਪਈ ਏ ਫਿਰ ਏਨਾ ਦਿਮਾਗ
ਸਹੀ ਗੱਲ ਏ।
ਯਾਰ ਅੱਜ ਕੱਲ੍ਹ ਵੈਸੇ ਵੀ ਖਰਚੇ ਬੜੇ ਹੋ ਗਏ ਆ ਨੋਰਮਲ ਘਰ ਦਾ ਇੱਕ ਦੋ-ਦੋ ਤਿੰਨ-ਤਿੰਨ ਹਜਾਰ ਰੁਪਏ ਚਾਹੀਦਾ ਡੇਲੀ ਦਾ ਵੈਸੇ ਈ।
ਹਾਂ ਅੱਜ ਕੱਲ੍ਹ ਵਿੱਚ ਬੱਚਿਆਂ ਨੂੰ ਵੇਖ ਲੋ ਖਾਣਾ ਪੀਣਾ ਖਾਣ ਪੀਣ
ਖਾਣਾ ਪੀਣਾ ਤੇ ਬੇਕਾਰ ਹੀ ਬੇਕਾਰ ਹੀ ਕਰਦਾ ਦਾ ਫਾਸਟ ਫੂਡ ਤੇ ਵਟਕੇੇ ਦੇ ਹੂੰ
ਸਹੀ ਗੱਲ ਐ।
ਆਪਣੇ ਆਪ ਜਦੋਂ ਬਾਅਦ 'ਚ ਬਿਮਾਰ ਹੋਏ ਫਿਰ ਪਤਾ ਲੱਗਦਾ।
ਹੂੰ ਹਾਂਜੀ ਫੇਰ ਫਿਰ ਦਵਾਈਆਂ ਦੇ ਪੈਹੇ ਲੱਗਦੇ ਨੇ ਦੁਗਣੇ ਫਿਰ ਦਵਾਈਆਂ ਦੇ ਪੈਹੇ ਲਾਉ ਦੁਗਾਣੇ ਹਨਾ ਜੀ।
ਹੋਰ ਪੈਲੇ ਸਮਝਦੇ ਨੀ।
ਮਾਂ ਪਿਓ ਕੈਂਦੇ ਰੈਂਦੇ ਨੇ ਕੈਂਦੇ ਰੈਂਦੇ ਨੇ ਸਮਝ ਝੋ-ਸਮਝ ਝੋ। ਸਮਝਦੇ ਹੈ ਈ ਨੀ ਹਨਾ ਜੀ।
ਉਹ ਕਦੀ-ਕਦੀ ਆਪ ਵੀ ਸਹੀ ਰਸਤਿਆਂ 'ਚ ਨਾ ਭੇਜਦੇ ਹੁਣ ਬੱਚਾ ਅਗਰ ਜਿੰਮ ਲਈ ਕੈਂਦਾ ਉਹਦੇ ਲਈ ਭੇਜਦੇ ਹੀ ਨਹੀਂ ਹੈਗੇ।
ਹੂੰ
ਤਾਂ ਉਹਨੇ ਕਹਿਣ ਕਿ ਤੇਰਾ ਸਰੀਰ ਖਰਾਬ ਹੋ ਜਾਏਗਾ ਡੱਬੇ ਨੀ ਖਾਣੇ ਜਿਹੜੀ ਚੀਜ਼
ਹਾਂ ਹਾਂ ਜਿੰਮ-ਜਿੰਮ ਨੀ ਜਾਣ ਦਿੰਦੇ ਲੋਕੀ ਕੈਂਦੇ ਨੇ ਕੁਛ ਹੋ ਜਾਏਗਾ ਬੈਕ ਪੇਨ ਹੋ ਜਾਏਗੀ। ਹਨਾ ਜੀ।
ਬਈ ਹਾਈਟ ਥੋੜੀ ਰਏ ਜਾਏਗੀ ਹਾਈਟ ਜਪਾਨ ਵਾਲੇ ਸ਼ਹਿਰ ਬਾਰਾਂ ਸਾਲ ਤੋਂ ਬਾਅਦ ਲੋਕੀ ਇੰਨਾ ਜਿੰਮ ਕਰਦੇ ਆ ਟ੍ਰੇਨਿੰਗਾਂ ਲੈਂਦੇ ਆ ਆਪਣੀਆਂ
ਹੋਰ ਬੋਤ ਟ੍ਰੇਨਿੰਗ ਬਹੁਤ ਜਾਦਾ ਬੋਤ ਜਾਦਾ ਲੈਂਦੇ ਨੇ ਉਥੇ
ਇਹੀਉ ਫਰਕ ਆ ਨਾ ਸਾਡੇ ਇੱਥੇ ਦੇ ਸਾਬ ਬੰਦਿਆਂ ਦੀ ਐਜੂਕੇਸ਼ਨ ਤੇ ਉਹਨਾਂ ਦੀ ਐਜੂਕੇਸ਼ਨ 'ਚ
ਹੂੰ ਸਹੀ ਗੱਲ ਏ। ਪਰ ਇੱਕ ਜਗ੍ਹਾ ਐਜੂਕੇਸ਼ਨ ਦਾ ਲੈਵਲ ਬਹੁਤ ਜਾਦਾ ਹੋਆ ਦਾ। ਐਜੂਕੇਸ਼ਨ ਕਰੋਗੇ ਤਦ ਈ ਕੁਛ ਮਿਲ ਪਾਏਗਾ। ਅੱਜ ਕੱਲ੍ਹ ਪੜ੍ਹੇ ਲਿਖੇ ਨੂੰ ਜੋਬ ਨੀ ਮਿਲਦੀ। ਜਿੰਨੇ ਪੜੇ
ਸਾਰੇ ਏਵੀ ਬੈਠੇ ਦੇ। ਉਹਨਾਂ ਤੋ ਜ਼ਿਆਦਾ ਰੇਹੜੀਆਂ ਵਾਲੇ ਕਮਾਈ ਜਾਂਦੇ ਆ, ਤੇ ਫਿਰ ਉਹ ਕਹਿੰਦੇ ਆਪਾਂ ਕੀ ਕਰਨਾ ਇੰਨਾ ਪੜ ਕੇ।
ਜਿਵੇਂ ਪਚ ਵੀਹ ਹਜ਼ਾਰ ਤੇ ਸਿਰਫ ਸੈਲਰੀ ਪ੍ਇਞੇਟ ਜੋਬ ਪ੍ਇਞੇਟ ਜੋਬ ਲਵੇ ਵੀਹ ਤੋਂ ਸਟਾਰਟ ਹੋਈ ਤੁਹਾਡੀ।
ਵੀਹ ਵੀਹ ਤੋਤੇ ਪੰਦਰਾਂ ਵੀਹ ਤੋ ਉਤੇ ਨਹੀਂ ਜਾਂਦੀ ਜਾਂ ਥੋੜੀ ਵਧੀਆ ਤੇ ਚੱਲ ਜਾਗੇ, ਸਟੇਟ ਚ ਉੱਥੇ ਸਾਨੂੰ ਫੇਰ ਮਿਲ ਜਾਏਗੀ।
ਜਿਵੇਂ ਤੁਸੀਂ ਕੋਈ ਕੋਰਸ ਕੀਤਾ ਆ, ਕੰਪਿਊਟਰ ਦਾ ਕੋਰਸ ਕੀਤਾ ਦਾ ਕੋਈ ਵੀ। ਟੈਡੀ ਟੈਡੀ ਵਗੈਰਾ ਦਾ ਕੀਤਾ, ਤੁਸੀਂ ਉਹ ਤੁਹਾਨੂੰ ਬਿੱਲ ਕੱਢਣੇ ਆਉਂਦੇ ਨੇ। ਬਿੱਲ ਵਗੈਰਾ ਸਕੂਲ ਕੱਟਣੇ ਆਉਂਦੇ ਨੇ ਬਿੱਲ ਕੱਟ ਅਕਾਊਂਟੈਂਟ ਦੀ ਜੋਬ ਲਾ ਲੋ।
ਅਕਾਂਟੈਂਟ ਵੀ ਹੋ ਗਈ ਜ਼ਿਆਦਾ ਫੈਕਟਰੀ ਫੂਕਟਰੀਆ ਵਾਲੇ
ਫੈਕਟਰੀ ਚੱਲ ਜਾਂਦਾ ਕੰਮ ਉਹ ਵੀਹ ਵੀਹ ਪੱਚੀ ਉੱਥੇ ਬੰਦਾ ਕਮਾ ਲੈਂਦਾ ਹੈ।
ਹਰ ਬੰਦਾ ਜੀ ਐਸ ਜਸਟ ਜੀ ਐ ਟੀ ਹੋਣ ਤੋਂ ਬਾਅਦ ਹੋਇਆ ਉਹ ਕੰਮ ਜ਼ਿਆਦਾ।
ਜੀ ਐਸਟੀ ਨੰਬਰ ਹਾਂਜੀ ਹਾਂ
ਇਹ ਏ ਦੇਸ਼ ਕੋਈ ਫ਼ਾਇਦਾ ਨੀ ਹੋਇਆ, ਜੀ ਐਸ ਟੀ ਲੱਗਣ ਤੋਂ ਬਾਅਦ ਵੀ।
ਹਾਂਜੀ, ਹਾਂਜੀ, ਹਾਂਜੀ।
ਦੇ ਹੀ ਸੋਤਾ ਹੀ ਹੈ ਹੋਰ ਕਰਦੇ ਜੀ ਹੋ ਗਏ।
ਹਾਂਜੀ ਤੇ ਉਹ ਦੇਖਲੋ, ਤੁਸੀਂ ਉਹ ਕੀ ਨਾਮ ਏ ਬਾਹਰ ਦੀਆਂ ਕੰਟਰੀਆਂ ਕਿੰਨੀਆਂ ਡਿਵੈਲਪ ਹੋ ਜਾਂਦੀਆਂ, ਉਹ ਸਾਰਾ ਜਗ੍ਹਾ ਸ ਹਰ ਜਗ੍ਹਾ ਧਿਆਨ ਹੈਗਾ ਉਹਨਾਂ। ਸਾਡੇ ਸਰਕਾਰ ਦਾ ਕੋਈ ਧਿਆਨ ਨੀ ਅਸੀਂ ਸਰਕਾਰ ਉਹਨੇ ਪਤਾ ਬਸ ਆਪਾਂ ਦੁਬਾਰਾ ਪ੍ਰਾਈਮ ਮਨਿਸਟਰ ਉਣਾ, ਪ੍ਰਾਈਮ ਮਨਿਸਟਰ ਦੁਬਾ ਦੁਬਾਰਾ ਬਣਨਾ ਆਪਾਂ।
ਕਿੱਥੇ ਘੁੰਮਣ ਜਾਣਾ, ਹਾਂ।
ਪ੍ਰਾਈਮ ਮਨੀਸਟਰ ਬਣਨਾ ਦੁਬਾਰਾ ਉੱਥੇ ਬਣਨਾ ਆਪਾਂ ਹਨਾ ਜੀ ਉਹਨੂੰ ਪਤਾ ਆਪਾਂ ਫੇਰ ਜਦੋਂ ਜਦੋਂ ਇਲੈਕਸ਼ਨ ਆ ਜਾਂਦੇ ਨੇ ਜਦੋਂ ਇਲੈਕਸ਼ਨ ਆ ਜਾਂਦੇ ਨੇ, ਹਾਂ ਬਸ
ਜਦੋ ਇਲੈਕਸ਼ਨ ਹੋ ਗਿਆ ਉਸ ਤੋਂ ਬਾਅਦ ਉਹ ਤਾਂ ਭੁੱਲ ਜਾਣਾ।
ਹਾਂਜੀ, ਹਾਂਜੀ, ਹਾਂਜੀ।
ਚਲੋ ਠੀਕ ਆ ਭਾਜੀ ਆਪਣਾ ਫੇਰ ਕਰਨ ਆ।
ਚਲੋ ਭਾਜੀ ਚੰਗਾ ਜੀ ਠੀਕ ਐ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।